ਹੈਲੋ ਜੀ ਹੈਲੋ
ਕਾਲ ਜੀ।
ਸਸ ਸ੍ਰੀ ਅਕਾਲ ਜੀ ਸਸ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਓ।
ਹਾਂਜੀ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਠੀਕ ਓ?
ਹਾਂਜੀ ਠੀਕ-ਠਾਕ ਚਾਹ ਪਾਣੀ ਹੋਗੀ?
ਹਾਂਜੀ ਚਾਹ-ਪਾਣੀ ਬਸ ਹੁਣੇ ਪੀ
ਹਾਂ, ਏਈ ਟਾਈਮ ਹੁੰਦੇ ਸਾਡੇ ਚਾਹ ਪਾਣੀ ਦਾ ਪੰਜ, ਸਾਢੇ ਪੰਜ।
ਹਾਂਜੀ-ਹਾਂਜੀ ਏਈ ਟੈਮ ਹੁੰਦੈ ਸ਼ਾਮ ਦਾ। ਅਸੀਂ ਵੀ ਪੀ ਲੀਏ ਚਾਹ ਪਾਣੀ
ਅੱਛਾ ਓਰ ਛਾ ਆ ਬਰੇ ਪਕੌੜੇ ਵਗੈਰਾ ਬਣਦੇ ਨੀ ਓਈਲੀ ਬੰਦਾ ਨਾਸ਼ਾ ਕਰਦਾ ਥੋੜਾ ਜਾ ਸ਼ਾਮ ਦਾ।
ਹਾਂਜੀ?
ਮੈਂ ਕਿਆ ਬਰੈਂਡ ਪਕੌੜੇ ਵਗੈਰਾ ਨੇ ਸ ਮਤਲਬ ਪਕੌੜੇ ਵਗੈਰਾ ਬਰੈੱਡ-ਪਕੌੜੇ ਸ਼ਾਮੀ ਵੇਲੇ ਥੋੜਾ ਚਾਹ ਨਾਲ ਮਨ ਕਰ ਜਾਂਦਾ ਕੁੱਛ ਖਾਣ ਦਾ।
ਅਸੀਂ ਬਣਾ ਲੈਂਦੇ ਅਸੀਂ ਤਾਂ ਘਰ ਸਾਰਾ ਕੁਛ।
ਅੱਛਾ-ਅੱਛਾ ਹੁਣ ਨੀ ਬਣਾਇਆ ਮੈਂ ਕਿਆ?
ਨਈ ਹੁਣ ਨੀ ਬਣਾਇਆ ਬੇਟਾ ਆਏਗਾ ਫੇਰ ਤਾਂਈਆ ਬਣਾਵਾਂਗੇ ਨਾ ਬੇਟਾ ਕੰਮ ਤੇ ਹੁੰਦਾ ਵੇ, ਜਿੱਦੇ ਜਲਦੀ ਆ ਜਾਂਦਾ ਫਿਰ ਬਣਵਾ ਲੈਂਦੇ ਨੇ ਜੇ। ਮੌਸਮ ਠੰਡਾ ਹੋਇਆ ਤਾਂ ਬਣਵਾ ਲੈਂਦਾ ਆ, ਜਦੋਂ ਮਨ ਕੀਤਾ ਤਾਂ ਬਣਵਾ ਲੈਂਦੇ ਐ। ਬ੍ਰੈੱਡ ਪਕੌੜਾ ਵੀ ਬਣਾ ਲੈਂਦੇ ਆ, ਸਿੰਪਲ ਪਕੌੜਾ ਵੀ ਬਣਾਂਦੇ ਆ
ਚਲੋ ਵਧੀਆ।
ਹਾਂਜੀ ਸਭ ਕੁਝ ਬਣਾ ਲੈਂਦੇ ਆ।
ਹੋਰ ਦੁਪੈਰੀ ਰੋਟੀ-ਪਾਣੀ ਹੋ ਗਿਆ ਦੁਪੈਰੇ ਦਾ?
ਦੁਪੈਰ ਦਾ ਹੋ ਗਿਆ ਸਬ ਮੈਂ ਬਸ ਆਇਆ ਤੇ ਆਏ ਸੀ ਭਣੇਆ ਆਇਆ ਸੀ ਮੇਰਾ। ਚ ਆਏ ਵੀ ਆਏ ਸਨ ਬੱਚੇ ਆਏ ਸਨ ਉਨਾਂ ਦੇ।
ਅੱਛਾ-ਅੱਛਾ, ਗਰਮੀ ਕਿੰਨੀ ਹੋਗੀ ਐ ਨਾ।
ਗਰਮੀ ਚ ਤੇ ਕਿਸੇ ਦਾ ਦਿਲ ਨੀ ਕਰ ਰਿਆ ਗਰਮੀ ਚ ਫਿਰ ਆਏ ਮਜਬੂਰ ਹੋਕੇ ਕੈ ਰੇ ਕੀ ਕਰਾਂ ਬੜੇ ਦਿਨ ਹੋਗੇ ਨੇ। ਜਾ ਨੀ ਪਾਏ, ਤੇ ਚਲੋ ਚੱਲਦੇ ਆ।
ਸੁੱਖ-ਦੁੱਖ ਵੀ ਦੇਖੋ ਵੇਖਣਾ ਪੈਂਦਾ ਬੰਦਾ ਆਪਣੇ ਚ ਹਫ਼ਤੇ ਚ ਇੱਕ ਵਾਰੀ ਆਜੇ ਨਾ ਵੀ ਬੜਾ ਚ ਆਏ ਤੇ ਸਈ। ਹਾਂਜੀ, ਆਣਾ ਜ਼ਰੂਰੀ ਹੈਗਾ।
ਬਿਲਕੁਲ, ਗਰਮੀ ਐ ਜੇੜੀ ਗਰਮੀ ਦੇ ਕਰਕੇ ਕੋਈ ਬੇਸਨ ਲੋਕਲ ਵੀ ਹੈਗੇ ਨੇ ਬੱਚੇ। ਨੀ ਮਨ ਕਰਦਾ ਇੰਨੀ ਗਰਮੀ 'ਚ ਕਹਿੰਦੇ ਮੰਮੀ ਬਾ ਮਨ ਈ ਨੀ ਕਰਦਾ ਨਿਕਲਣ ਨੂੰ, ਕੀ ਕਰੀਏ।
ਹੋਰ ਸਭ ਸੌ ਰਹੇ ਨੇ? ਹਾਂਜੀ, ਸਠ ਹਾਂਜੀ, ਕਿਉਂਕਿ ਨਾ ਮੋ ਮੌਸਮ ਐਵੇਂ ਚੱਲ ਰਿਹਾ, ਇੱਕਦਮ ਬਰਸਾਤ ਹੋ ਜਾਂਦੀ ਐ, ਇੱਕ ਦਮ ਮੀਂਹ ਪੈ ਜਾਂਦਾ।
ਮੀਂਹ ਵੀ ਪੈਂਦੈ, ਬਿਲਕੁਲ-ਬਿਲਕੁਲ।
ਹਾਂਜੀ, ਉਹ ਜਿਵੇਂ ਨ ਨਦਰ ਕਰਦਾ ਨਾ ਜਿਵੇਂ ਧੁੱਪ ਨੂੰ ਵੀ ਛਾ ਲੈਣੇ ਛਾ ਈਚ ਧੁੱਪ। ਫਿਰ ਬਾਰਿਸ਼ ਆ ਜਾਂਦੀ ਹੈਗੀ ਏ, ਇਹ ਦੇਖੋ ਜੂਨ ਦੇ ਮਹੀਨੇ'ਚ ਬਾਰਿਸ਼ ਹਾਂਜੀ, ਪਿਆਣੀ ਜੂਨ-ਜੁਲਾਈ ਦੇ ਟਾਈਮ, ਇਸ ਮੌਸਮ ਵਿੱਚ ਕਿੰਨੀ ਗਰਮੀ ਹੁੰਦੀ ਐ।
ਬਿਲਕੁਲ।
ਹਾਂਜੀ।
ਅੱਛਾ ਚਲੋ, ਅੱਜ ਸਾਵਣ ਵੀ ਲੱਗ ਗਿਆ।
ਹਾਂ ਸਾਵਣ ਲੱਗਿਆ, ਅੱਜ ਤੋਂ ਸਾਵਣ ਸ਼ੁਰੂ ਹੋਗਿਆ ਹੁਣ ਬਾਰ ਸਾਵਣ ਤੋਂ ਈ ਸ਼ੁਰੂ ਹੋਣੀ ਹੈ।
ਬਾਰਿਸ਼ਾਂ ਆਉਣ ਲੱਗਣੀਆਂ ਨੇ।
ਹਾਂਜੀ।
ਦੇਖੋ, ਹੁਣ ਮਹਾਰਾਜ ਕੀ ਕਿਰਪਾ ਕਰਦੇ ਐ ਕੀ ਵਿੱਧ ਬਣਾਂਦੇ ਆ। ਉਹਨਾਂ ਦਾ ਕੀ ਹੁਕਮ ਐ।
ਬਿਲਕੁਲ-ਬਿਲਕੁਲ, ਹੁਕਮੈ ਅੰਦਰ ਸਭ ਕੋ, ਹਾਂਜੀ-ਹਾਂਜੀ।
ਬਾਹਰੋਂ ਕੰਮ ਕਰੇ ਉਹਦੇ ਹੂਕਮ ਅਨੁਸਾਰ ਦੇਖੋ, ਉਹਦਾ ਹੂਕਮ ਹੋਏਗਾ ਤੇ ਬਰਸਾਤ ਆਏਗੀ ਨਹੀ ਹੁਕਮ ਹੋਏਗਾ, ਤੇ ਗਰਮੀ-ਗਰਮੀ-ਗਰਮੀ।
ਹੂੰ-ਹੂੰ
ਉਸਦੇ ਹੁਕਮ ਬਗੈਰ, ਉਸਦੇ ਹੁਕਮ ਬਗੈਰ ਤੇ ਪੱਤਾ ਵੀ ਨਹੀਂ ਹਿਲਦਾ।
ਉਹੀ ਕਹਿੰਦੇ ਆ ਨਾ, ਆਪਾ ਰੱਬ ਨੂੰ ਕਿਤੇ ਨੀ ਜੀਣ ਦਿੰਦੇ। ਨਾ ਗਰਮੀ'ਚ, ਨਾ ਸਰਦੀ'ਚ ਨਾ ਸੁਖ ਈਚ, ਨਾ ਦੁਖ ਵਿੱਚ।
ਬਿਲਕੁਲ-ਬਿਲਕੁਲ।
ਕੈਂਦ ਦੁੱਖ ਦਾਰੂ ਸੁਖ ਰੋਗ ਪਿਆ। ਦੁ, ਦੁੱਖ ਦਾਰੂ ਸੁੱਖ ਰੋਗ, ਦੁੱਖ ਦਾਰੂ ਬਣ ਗਿਆ, ਦਵਾਈ ਬਣ ਗਈ, ਦੁੱਖਾਂ ਸੂੰ ਤੇ ਆਂਦਾ, ਵਾਹਿਗੁਰੂ-ਵਾਹਿਗੁਰੂ ਕਰਨੇ ਆ। ਅ ਸੁੱਖ ਆਂਦਾ, ਬਿਮਾਰ ਠੀਕ ਹੋ ਜਾਂਦਾ ਫਿਰ ਆਪਾਂ ਰੱਬ ਨੂੰ ਭੁੱਲ ਜਾਂਦਾ, ਬਿਸਰ ਜਾਂਦੇ ਆ, ਫਿਰ ਉਹ ਸੁੱਖ ਰੋਗ ਬਣ ਜਾਂਦਾ ਰੋਗ ਨੂੰ ਉਹ ਜੇ ਕਰਮ ਹੋ ਜਾਂਦਾ, ਰੋਗ ਵਿੱਚ।
ਬਿਲਕੁਲ-ਬਿਲਕੁਲ, ਉਹ ਕਹਿੰਦੇ ਓਦਾ ਹੁਕਮ ਐ ਕਹਿੰਦੇ ਉਸਦੇ ਹੁਕਮ ਦੇ ਅਨੁਸਾਰ ਅਸੀਂ ਬੋਲਦੇ ਆਂ, ਉਹ ਬੁਲਵਾਉਂਦੇਨ ਤੇ ਅਸੀਂ ਬੋਲਦੇ ਆ। ਉਹ ਚਲਾਂਦੇਨ ਤੇ ਅਸੀਂ ਚਲਦੇ ਆਂ, ਉਹ ਆਪਣਾ ਨਾਮ ਜਪਾਂਦੇ ਨੇ ਅਸੀਂ ਜਪਦੇ ਆਂ। ਉਹਨਾਂ ਦਾ ਹੁਕਮ ਹੀ ਐ, ਜੋ ਕਰਵਾਣਾ ਅਚਾਨਕ ਕਰਵਾ ਸਕਦੇਨ, ਉਹਦੇ ਹੁਕਮ ਬਗੈਰ ਅਸੀਂ ਇੱਕ ਇੱਕ ਕਦਮ ਨੀ ਅੱਗੇ ਪੱਟ ਸਕਦੇ।
ਉਹ ਤੇ ਹੈਹੀ ਐ, ਕਹਿੰਦੇ ਨੇ ਉਹਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲਦਾ। ਇਹਦੀ ਏਲਟੀ ਇਕ ਤੋ ਕਰੋ, ਬਾਹਰ ਨੀ ਪਰ ਕਰ ਸਕਦਾ।
ਕੋਈ ਨਹੀਂ ਵੱਸਦਾ।
ਆਪਾਂ ਕਹਿੰਨੇ ਨਾ ਮੈਂ ਇਹ ਕੀਤਾ, ਮੈਂ ਕੀਤਾ, ਮੈਂ ਨੀ ਕੀਤਾ, ਕਰਮ'ਚ ਕਠਪੁਤਲੀ ਵਾਂਗੂ ਰਬ ਨੇ ਸਾਨੂੰ ਬਣਾਇਆ ਹੋਇਆ। ਆਪਾਂ ਕਠਪੁਤਲੀ ਤੇ ਆ ਉਹਨਾਂ ਦੀ, ਜਿਵੇਂ ਉਹ ਕਹਿੰਦੇ ਨੇ ਚੱਲ, ਮਹਿਲਾ ਜਿਵੇਂ ਕਠਪੁਤਲੀ ਨੂੰ ਧਾਗੇ ਨਾਲ ਫੜਕੇ ਖਾਂਦੇ ਨੇ, ਨਾ ਬਾ ਜਾ ਚੱਕਦੇ ਨੇ ਉੱਪਰ, ਲਿਪਸਿੰਗ ਕਰਵਾਂ ਨੇ ਚਲਵਾਂਦੇ ਨੇ, ਐਵੇਂ ਈ ਆਪਾਂ ਕਠਪੁਤਲੀ ਹੈਗੀ ਆ, ਉਹ ਸਤਿਗੁਰੂ ਮੈਂ ਤੇਰੀ ਪਤੰਗ ਹਵਾ ਵਿੱਚ ਉੱਡਦੀ ਜਾਵਾਂਗੀ। ਸਾਈਆਂ ਡੋਰ ਹ ਡੋਰ ਛੱਡੀ ਨਾ ਮੈਂ ਕੱਟੀ ਜਾਵਾਂਗੀ, ਏ ਨਾਂ ਹਿੰਦੂਆਂ ਦੇ ਸ਼ਬਦ ਹੈਗੇ ਨੇਂ। ਡੇ ਮਤਲਬ ਓਨਾਂ ਵੀਚੀ ਰਿਅਲਟੀ ਦੱਸੀ ਹੈਗੀ ਕਿ ਮੈਂ ਤੁਹਾਡੀ ਪਤੰਗ ਜਿਵੇਂ ਐਗਜੈਂਪਲ ਦਾ ਕਾਈਟ ਦਾ ਪਤੰਗ ਹੁੰਦੀ ਏ ਓਡਦੀ ਹੈਗੀ ਆ ਕੋਈ ਦੂਜੀ ਪਤੰਗ ਆਂਦੀ ਓ ਕੱਟ ਦਿੰਦੀ ਐ ਨਾਂ। ਫੇਰ ਓ ਕੈਂਦੀ ਕਿ ਜਦ ਮੈਂ ਮੈਂ ਪਤੰਗ ਦੇ ਵਾਂਗੂ ਹੈਗੀ ਆਂ, ਅਗਰ ਤੂੰ ਉੜਾਏਂ ਕੈ ਨਾਂ ਆਪਾਂ ਉੱਠਦੇ ਰਵਾਂਗੇ। ਕਿਸ ਨੇ ਕੱਢ ਦਿੱਤਾ ਨਾਂ ਸਾਨੂੰ ਇੱਕ ਵਾਰ ਵੀ ਹੰਕਾਰ ਆ ਗਿਆ, ਹਉਮੇਂ ਆ ਗਿਆ। ਆਪਾਂ ਕੱਟੇ ਗਏ, ਵੱਢੇ ਗਏ। ਮੈਂ, ਮੈਂ ਹੋ ਮੈਂ ਨੀਂ ਹੈਗੀ ਚਾਈਦੀ ਫਿਰ ਬੰਦੇ ਵਿੱਚ, ਮੈਂ ਈ ਤੇ ਮਾਰਦੀ ਐ ਬੰਦੇ ਨੂੰ। ਕੈਂਦੇ ਜੋ ਕਿ ਕੀਤਾ ਤੂੰ ਕੀਤਾ ਬਸ। ਅੰਦਰੋਂ ਵੀ ਤੇ ਬਾਰੋਂ ਵੀ ਕੋ ਕਰਨ ਵਾਲਾ ਓ ਵੈ। ਦੇਣ ਵਾਲਾ ਓ ਐ, ਰੱਖਣ ਵਾਲਾ ਵੀ ਉਹੀ ਹੈਗਾ ਜਿੱਥੇ ਰੱਖ ਰਿਆ।
ਹੋਂਅਮੇਂ ਲੈਣ ਵਾਲਾ ਕੌਣ ਵੇ, ਹੋਂਅਮੇ ਲਿਆਣ ਵਾਲੇ ਤੇ ਉਹੀ ਮਹਾਰਾਜ ਨੇਂ।
ਹਾਂਜੀ, ਹੋਂਅਮੇ ਲੈਣ ਵਾਲਾ ਵੀ ਓਹੀ ਹੈਗਾ। ਹਾਂਜੀ, ਪਰ ਕੈਂਦੇ ਨੇ ਪਰ ਓ ਰੱਬ ਆਪਣੇ ਨਾਂ ਆਪਣੇ ਉੱਤੇ ਤੇ ਨ੍ਹੀਂ ਲੈਕੇ ਆਂਦਾ ਕਿ ਮੈਂ ਤੁਹਾਨੂੰ ਕਿਆ ਹੈ। ਤੁਸੀਂ ਏਹ ਬੋਲੋ, ਸਾਡਾ ਮਨ ਆਪਣੇ ਆਪ ਅੰਦਰੋਂ ਹੀ ਕਲਯੁੱਗ। ਏ ਰੱਬ ਨੀਂ ਕਰਾਂਦਾ ਤੁਸੀਂ ਹੋਮੇ ਚ ਬੋਲੋ। ਹੰਕਾਰ ਲਿਆਓ ਓ ਦਾ ਕਰਜੂ ਕਰਾਂਦਾ ਹੈਗਾ ਬਈ ਹਾਂ। ਰੱਬ ਦਾ ਨਾਮ ਕਿਉਂ ਲੈਂਦੇ ਪੈਣੇ ਆ। ਬੜਾ ਕਲਯੁਗ ਕੀ ਚੱਲਦਾ ਪਿਆ ਵੇ। ਕਲਯੁਗੀ ਚ ਕਲਜੁਗ ਨਾਮ ਲੈਣ ਨੀਂ ਦਿੰਦਾ ਗੁਰੂ ਨਾਨਕ ਦੇਵ ਜੀ ਦਾ। ਗੁਰੂ ਗੋਬਿੰਦ ਸਿੰਘ ਜੀ ਦਾ। ਅਰਜਨ ਦੇਵ ਜੀ ਦਾ ਕਿਸੇ ਦਾ ਨਾਮ ਲੈਣ ਦਿੰਦਾ। ਵਾਹਿਗੁਰੂ ਵਾਹਿਗੁਰੂ ਬੋਲੋ ਤੁਸੀਂ। ਓ ਕੈਂਦਾ ਮੇਰਾ ਛੱਡ ਕੇ ਤੁਸੀਂ ਡਾਂਸ-ਡੂੰਸ ਕਰੋ, ਗਲਤ ਸੰਗਤ ਕਰੋ ਤੁਸੀਂ ਕਲੱਬਾਂ ਵਿੱਚ ਜਾਓ ਮੀਟ, ਸ਼ਰਾਬ ਖਾਓ। ਅੰਡੇ ਖਾਓ। ਮਤਲਬ ਗ਼ਲਤ ਸੰਗਤ ਲੈ ਕੇ ਆਂਦਾ ਫਿਰ ਸਾਨੂੰ ਉਹ। ਕਿਥੇ ਮੇਰਾ ਮੇਰਾ ਨਾਮ, ਮੇਰਾ ਨਾਮ ਤੁਸੀਂ ਉਪ ਰੱਬ ਦਾ ਨੀਂ ਨਾਂ ਲੈ। ਮੇਰਾ ਨਾਮ ਲਓ ਤੁਸੀ ਕਲਯੁਗ ਦਾ।
ਲੇਕਿਨ ਜਿੰਨਾ ਮਰਜੀ ਇਨਸਾਨ ਕਰ ਲੈਵੇ, ਓ ਕੈਂਦੇ ਹੁਕਮੇ ਅੰਦਰ ਸਭ ਕੋ ਬਾਰ ਕੋਣ, ਓ ਹੁਕਮ ਇੱਚ ਲਿਆਣ ਵਾਲਾ ਵੀ ਐ। ਉਹੀ ਕਰਵਾਣ ਵਾਲਾ ਐ, ਓ ਚੰਗੇ ਪਾਸੇ ਲਗਾਣ ਵਾਲਾ ਐ, ਮਾੜੇ ਪਾਸੇ ਲਗਾਣ ਵਾਲਾ ਐ। ਓਦੇ ਹੁਕਮ ਬਗੈਰ ਤੇ ਕੁਛ ਨੀਂ ਹੁੰਦਾ। ਸਭ ਕੁਛ ਕਰਨ ਕਲਯੁੱਗ ਮੇਂ ਕੀਰਤਨ ਪ੍ਰਧਾਨਾਂ। ਕਲਯੁੱਗ ਜਿਤਨਾਂ ਕਲਯੁੱਗ ਐ ਨਾ ਉਸ ਵਿੱਚ ਜਿਤਨਾਂ ਬੋਹਤ ਕਲਜੁਗ ਡਰਦਾ ਐ ਨਾਂ, ਬਾਣੀ ਤੋਂ। ਓਏ ਕਿਸੇ ਕੈਂਦੇ ਕਿਸੇ ਨੂੰ ਕਲਯੁੱਗ ਆਇਆ ਤੇ ਕੋਈ ਸੇ ਕੋਈ ਬੰਦਾ ਪਾੜ ਪੂਜਾ ਕਰ ਰਿਆ ਸੀ ਓਨੂੰ ਪੁੱਛਦਾ ਪਿਆ, ਜਿਸ ਟਾਈਮ ਓਦੇ ਕੋਲ ਆਏ ਨਾ ਕੁਲਜੂਗ ਦੇ ਕੋਲ ਆਏ, ਆਪਣਾ ਕਲਜੂਗ ਕੋਲ ਆਇਆ ਸਾ ਮਾਣ ਮ ਸੰਤ ਮਹਾਂਪੁਰਸ਼ਾਂ ਦੇ ਕੋਲ ਆ ਕੇ ਖਲੋਏ। ਓ ਤੇ ਇਕ ਦਮ ਪਿੱਛੇ ਝਟਕਾ ਮਾਰ ਹੋ ਗੇ ਤੇ ਓਹ ਸੋਚਣ ਲੱਗ ਗਿਆ ਵੀ ਏ ਚੱਕਰ ਕਰ ਕੀ ਪੈ ਗਿਆ ਵੇ, ਮੈਂ ਏਦੇ ਕੋਲ ਖਲੋਇਆ ਏਦੇ ਕੋਲ ਟੱਚ ਕਰਨ ਲੱਗਿਆ ਤੇ ਇੱਕਦਮ ਮੈਂਨੂੰ ਐਵੇਂ ਲੱਗਿਆ ਜਿਵੇਂ ਕਰੰਟ ਲੱਗਿਆ ਹੋਵੇ ਵੀ। ਇਸ ਵਿੱਚ ਐਸੀ ਕੇੜੀ ਸ਼ਕਤੀ ਐ।
ਹਾਂਜੀ।
ਫਿਰ ਜੇ ਦੇ ਕਰੰਟ ਸ਼ੋਰਟ, ਸ਼ੋਰਟ ਲੱਗਾ। ਕਰੰਟ ਲੱਗਿਆ ਤੇ ਓ ਪਿੱਛੇ ਹੋ ਗਿਆ ਤੇ ਕੈਣ ਲੱਗਿਆ ਤੇ ਕੰਮ ਕਾਰ ਦੁਬਾਰਾ ਫਿਰ, ਫਿਰ ਐਵੇਂ ਹੋ ਗਿਆ।
ਹਂ, ਹਂ।
ਜਿਵੇਂ ਉਸਨੇਂ ਫਿਰ ਗੱਲ ਪੁੱਛੀ, ਕੈਣ ਲੱਗੀ ਵੀ ਏ ਕੀ ਚੱਕਰ ਐ। ਜਿਵੇਂ ਜੇ ਪਾਠ ਕਰਦੇ ਆ ਤੇ ਏਨਾਂ ਦੇ ਕੋਲ ਕੋਈ ਟੱਚ ਵੀ ਨੀਂ ਕਰ ਸਕਦਾ। ਕੈਂਦੇ ਏਹੀ ਤੇ ਸਕਤੀ ਐ ਬਾਣੀ ਦੀ। ਜੇ ਕਲਯੁਗ ਨੇੜੇ ਆਂਦਾ ਤੇ ਕਲਯੁਗ ਨੂੰ ਨੇੜੇ ਨੀ ਆ ਜਾਂਦਾ ਕਹਿੰਦੇ ਲੱਗੇ ਤੇ ਇਹ ਤੇ ਗੱਲ ਰਾਜ ਮੈਨੂੰ ਪਤਾ ਲੱਗ ਗਿਆ ਵੈ ਫਿਰ ਵੀ ਮੇਰੇ ਤੋਂ ਲੋ ਵੀ ਮੈਂ ਕੱਲ ਜੁਗ ਤੋਂ ਫਿਰ ਉਸਨੇ ਕਿਹਾ। ਵੀ ਕਲਯੁਗ ਨੇ ਆਪਣੇ ਆਪ ਹੀ ਸਾਨੂੰ ਦੱਸ ਦਿੱਤਾ ਆਪਣੇ ਰਾਜ ਤੇ ਮੈਨੂੰ ਕਿਸ ਚੀਜ਼ ਤੋਂ ਡਰ ਲੱਗਦਾ ਵੇ। ਵੀ ਉਹਨੇ ਟੱਚ ਕੀਤਾ ਤੇ ਮੈਂ ਡਰ ਗਿਆ ਵਾ ਉਹ ਕਹਿਣ ਲੱਗੇ ਬਸ ਹੁਣ ਅੱਗੋਂ ਤੋਂ ਕਲਯੁੱਗ ਦੇ ਵਿੱਚ ਘਰ ਹਰ ਘਰ ਘਰ ਵਿੱਚ ਹਰ ਮੰਦਰ ਵਿੱਚ ਗੁਰਦੁਆਰੇ ਵਿੱਚ ਹਰ ਜਗ੍ਹਾ ਰੱਬ ਦੀ ਜਿੰਨੀ ਵੱਧ ਤੋਂ ਵੱਧ ਪਾਠ ਪੂਜਾ ਕੀਤੀ ਜਾਏਗੀ ਤੇ ਸਭ ਤੋਂ ਬੈਟਰ ਐ ਕਿਉਂਕਿ ਕਲਯੁੱਗ ਇਸ ਚੀਜ਼ ਤੋਂ ਡਰਦਾ ਵੈ ਉਹਨੂੰ ਡਰਾਉਣ ਦਾ ਇੱਕੋ ਹੀ ਸਾਧਨ ਹੈ ਹੁਣ ਦੇਖੋ ਹਰ ਘਰ ਵਿੱਚ ਹਰ ਜਗ੍ਹਾ ਤੇ ਕਿਤਨੇ ਪਾਠ ਚੱਲਦੇ ਪਏ ਸੁਖਮਨੀਆਂ ਦਿਨ ਰਾਤ ਸੁਖਮਨੀ ਸਾਹਿਬ ਦੇ ਪਾਠ ਪ੍ਰੋਗਰਾਮ ਚੱਲਦੇ ਪਏ ਨੇ ਇਹ ਕਲਯੁੱਗ ਦੇ ਨੂੰ ਨੇੜੇ ਨਹੀਂ ਆਉਣ ਦਿੰਦੇ ਪਏ। ਹਜੇ ਕਲਯੁੱਗ ਹੈ ਵੀ ਪਰ ਲੇਕਿਨ ਕਲਯੁਗ ਨਾ ਆਪਣੇ ਕੋਲ ਨਹੀਂ ਆਉਣ ਦੇ ਪਾ ਰਹੇ ਕਲਯੁਗ ਨੇ ਆਪਣਾ ਰਾਜ ਆਪਣੇ -ਆਪ ਦੱਸ ਦਿੱਤਾ ਵੇ ਮੈ ਇਸ ਚੀਜ਼ ਤੋਂ ਡਰ ਲੱਗਦਾ ਪਿਆ ਵੇ ਡਰ ਲੱਗੇ ਆ ਹੁਣ ਤੇ ਰਾਜ। ਪਕੜਿਆ ਗਿਆ ਹੁਣ ਤੂੰ, ਤੇਰੇ ਤੈਨੂੰ ਕੋਲ ਆਉਣਾ ਹੀ ਦੇਣਾ ਅ ਅਸੀ ਇਹ ਚੱਕਰ ਐ। ਕਲਯੁੱਗ ਦਿਆਂ ਦਾ ਖੁਦ ਉਹੀ ਕਹਿੰਦੇ ਨੇ ਬਾਣੀ ਸਭ ਤੋਂ ਵੱਡੀ ਸੁੱਚੀ ਸ ਬਾਣੀ ਸਭ ਤੋਂ ਵੱਡੀ ਉੱਚੀ ਐ।
ਕੋਈ ਕਹਿੰਦੇ ਕਲਯੁੱਗ ਵਿੱਚ, ਰੱਬ ਨੂੰ ਪਾਣਾ ਬੜਾ ਹੀ ਸੌਖਾ ਹੈਗਾ। ਹਾਂਜੀ, ਕਲਜੁਗ ਤੇ ਹੈ ਹੀ ਐ ਅਜੇ। ਕਹਿੰਦੇ ਨਾਮ ਜਪਣਾ ਔਖਾ ਹੈ, ਪਰ ਰੱਬ ਨੂੰ ਪਾਉਣਾ ਓਨਾ ਹੀ ਸੋਖਾ ਹੈਗਾ ਕਲਯੁੱਗ ਵਿਚ
ਕਲਯੁਗ ਵਿੱਚ ਤੇ ਬਾਬੇ ਜੀ ਨੇ ਦੱਸਿਆ, ਵੀ ਏਕ-ਏਕ ਘੜੀ ਆਦਿ ਘੜੀ ਆਦਿ ਤੇ ਪੁੰਨ-ਸੰਨ ਭਗਤਨ ਸੇਤੀ ਗੋਸ਼ਟੀ ਜੋ ਕਿ ਨੋ ਸੌ ਲਾਭ ਜੇ, ਕਲਯੁਗ ਵਿੱਚ ਇਸ ਟਾਈਮ ਵਿਚ ਚ ਨੇ ਦਸ ਮਿੰਟ ਵੀ ਬਾਬੇ ਰੱਬ ਜੀ, ਦਾ ਬਾਬੇ ਜੀ ਦਾ ਨਾਮ ਲੈ ਲਿੱਤਾ ਬਾਬੇ ਜੀ ਦੀ ਬਾਣੀ ਪੜ੍ਹ ਲਿੱਤੀ, ਕਹਿੰਦੇ ਉਹੀ ਤਰ ਜਾਏਗਾ।
ਤੁਸੀਂ ਦਸ ਮਿੰਟ ਹੀ ਗੱਲ ਕਰ ਰਹੇ ਹੋ, ਕਹਿੰਦੇ ਅਗਰ ਸੰਗਤ ਵਿੱਚ ਬਹਿ ਕੇ ਇਕ ਵਾਰੀ ਵਾਹਿਗੁਰੂ ਕਿਹਾ ਨਾ ਉਹ ਲੱਖਾਂ ਦੇ ਬਰਾਬਰ ਹੋ ਜਾਂਦਾ ਐ। ਹਾਜੀਂ, ਉਹ ਵੀ ਤਰ ਜਾਂਦਾ ਹੈਗਾ। ਮਤਲਬ, ਇੰਨਾ ਮਹੱਤਵ ਇੱਕ ਵਾਰੀ ਅਗਰ ਆਪਾਂ ਸੱਚੇ ਮਨ ਨਾਲ ਵਾਹਿਗੁਰੂ ਬੋਲੀਏ। ਮੈਨੂੰ ਇੰਜ ਬੋਲਣਾ ਹੀ ਔਖਾ ਹੈ ਨਾ ਫਿਰ ਆਪਾਂ ਆਖਰ ਧਿਆਨ ਕੀ ਉਹ ਹੁੰਦਾ ਹੈਗਾ ਆਪਾਂ ਬੋਲਦੇ ਮਨ ਆਪਾਂ ਵਾਹਿਗੁਰੂ ਵਾਹਿਗੁਰੂ ਆਉਂਦੇ ਆ, ਸਾਡੇ ਮਨ ਵਿੱਚ ਹੀ ਚੱਲਦੇ ਆ ਬੱਚਿਆਂ ਨੂੰ ਵੇਖਣਾ ਵੇ। ਉਦੀ ਰੋਟੀ ਬਣਾਉਣੀ ਹੈ, ਉਹ ਓਦੇ ਘਰ ਕਰਨਾ ਸੀਗਾ ਘਰ ਜਾਣਾ ਸੀਗਾ ਸੁੱਖ ਦੁੱਖ ਹੁੰਦਾ ਵੇ ਹੁਣ ਬਾਜ਼ਾਰ ਜਾਣਾ ਸੀ, ਕਿਸੇ ਦਾ ਵਿਆਹ ਸ਼ਾਦੀ ਆ ਗਏ ਸਮਾਨ ਲੈਣਾ ਵੇ। ਮਤਲਬ ਮਨ 'ਚ ਮਨ ਜੁੜਦਾ ਨੀ, ਨਾ ਮਨ ਜੁੜੇ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਬਣਾਣਾ ਬੜਾ ਔਖਾ ਹੈਗਾ, ਇੱਕ ਵਾਰੀ ਬਣ ਜਾਏ ਟੁਟ ਜਾਏ ਤੇ ਫੇਰ ਜੋੜਨਾ ਬੜਾ ਔਖਾ ਜਾਂਦਾ ਅੰਮ੍ਰਿਤ ਵੇਲੇ ਨੂੰ ਅੰਮਿਤ ਵੇਲੇ ਤੇ ਕਹਿੰਦੇ ਤੇ ਬੜਾ ਹੀ, ਬੜਾ ਹੀ ਜ਼ਰੂਰੀ ਹੈਗਾ ਹੈ। ਅੰਮ੍ਰਿਤ ਵੇਲੇ ਨਾਲ ਜੁੜਨਾ ਮਤਲਬ ਰੱਬ ਦੇ ਰੱਬ ਸਾਡੇ ਕੋਲ ਬੈਠਾ ਹੁੰਦਾ ਉਸ ਟਾਈਮ। ਜਿਸ ਰੱਬ ਨੂੰ ਆਪਾਂ ਧਿਆਦੇਂ ਹੈਗੇ ਆ, ਜਿਸਨੂੰ ਮੰਨਦੇ ਹੈਗੇ ਉਹ ਰੱਬ ਸਾਡੇ ਕੋਲ ਹੁੰਦਾ। ਮਤਲਬ ਉਹ ਦੁੱਖ ਆਂਦਾਂ ਹੈਗਾ ਇਹ ਨੀ ਕਿ ਆਪਾਂ ਨਾਮ ਜਪ ਦੁੱਖ ਨਹੀਂ ਆਏਗਾ ਦੁੱਖ ਆਏਗਾ ਉਹ ਰਹਿੰਦਾ ਥੋੜ੍ਹੇ ਟਾਲ ਦਿੰਦਾ ਰੱਬ ਸਾਨੂੰ ਫੇਰ ਸਾਨੂੰ ਉਹ ਵੀ ਜ਼ਿਆਦਾ ਲੱਗਦੈ ਹਈ ਮੈਂ ਰਾਮ ਨਾਮ ਜਪਦਾਂ ਹਾਂ ਏ ਨਾਮ ਜਪਦੀ ਹਾਂ ਮੈਨੂੰ ਇੰਨਾ ਦੁੱਖ ਆ ਗਿਆ ਮੈਂ ਚੋਟ ਲੱਗ ਈ ਮੈਂ ਗਿਰ ਗਈ ਮੇਰਾ ਐਕਸੀਡੈਂਟ ਹੋ ਗਿਆ ਫਿਰ ਮਤਲਬ ਢੈਟ ਮੀਨਸ ਕਿ ਕਿੰਨਾ ਵੱਡਾ ਐਕਸੀਡੈਂਟ ਸੀਗਾ ਕਿ ਸੋਡੇ
ਸੂਲੀ ਦਾ ਕੰਢਾ ਬਣਾਉਂਦੇ ਨੇ ਮਹਾਰਾ
ਸੂ ਹਾਂਜੀ ਹਾਂਜੀ ਹਾਜੀਂ ਉਈ ਪਰ ਆਂਪਾਂ ਸਾਨੂੰ ਨਹੀਂ ਕਰਦੇ ਨਾਂ ਆਂਪ ਬਈ ਉਹ ਕੀ ਪਤਾ ਰੱਬ ਨੇ ਸਾਲਾਂ ਦਾ ਦੁੱਖ ਸਾਢੇ ਛੇ ਮਹੀਨਿਆਂ ਚ ਕੱਢ ਦਿੱਤਾ ਛੇ ਮਹੀਨੇ ਸਾਡਾ ਹਫ਼ਤੇ ਚ ਕੱਢ ਦਿੱਤਾ ਹਨਾ ਐਵੇਂ ਹੁੰਦਾ ਹੈ ਕਹਿੰਦੇ ਤੁਸੀਂ ਤੇ ਮਤਲਬ ਆਪਾਂ ਰੱਬ ਅੱਗੇ ਇਕਦਮ ਹੀ ਡੋਲ ਜਾਂਦੇ ਆ ਮਤਲਬ ਸਾਡਾ ਮਨ ਪੱਕਾ ਨੀ ਨਾ ਭਰੋਸਾ ਹੀ ਪੱਕਾ ਨੀ ਹੈਗਾ ਸਾਡਾ ਕਿ ਆਪਾਂ ਰੱਬ ਤੇ ਭਰੋਸਾ ਰੱਖੀਏ ਆਪਾਂ ਬੜੀ ਛੇਤੀ ਡੋਲ ਜਾਂਦੇ ਹੈਗੇ ਆਂ
ਤੇ ਮਹਾਰਾਜ ਅਗੇ ਅਸੀਂ ਇਹੀ ਤੇ ਅਰਦਾਸ ਕਰਨੀ ਹੈ ਕਿ ਇਹ ਮਹਾਰਾਜ ਨਾ ਡੋਲੀ ਨਾ ਡੁਲਾਂਵੀ ਨਾ ਭੁੱਲੀਂ ਨਾ ਭੁਲਾਈ ਨਾ ਵਿਸੀ ਨਾ ਵਿਸਾਰੀ ਹੱਥ ਸਿਲ ਤੇ ਰੱਖਿਓ ਜੀ ਕਦੇ ਮੈਂ ਡੋਲ ਨਾ ਜਾਵਾਂ ਕਦੇ ਮੈਂ ਡੋਲ ਨਾ ਜਾਵਾਂ ਓਕੇ ਜੀ ਓਕੇ ਕੋਈ ਗੱਲ ਨੀ ਠੀਕ ਏ ਓਕੇ ਜੀ ਸਤਿ ਸ਼੍ਰੀ ਅਕਾਲ
ਸ਼ਸ ਸ਼੍ਰੀ ਅਕਾਲ